ਕੀ ਹਾਲ-ਚਾਲ?
ਬਸ-ਬਸ, ਜੀ ਵਧੀਆ, ਤੁਸੀਂ ਸੁਣਾਓ?
ਬਸ ਵਧੀਆ-ਵਧੀਆ ਹੋਰ ਖਾਲੀ ਡਿਨਰ-ਵਿਨਰ ਹੋ ਗਿਆ?
ਹਾਂਜੀ-ਹਾਂਜੀ, ਸਭ ਹੋ ਗਿਆ ਜੀ, ਤੁਸੀਂ ਸੁਣਾਓ?
ਅੱਛਾ, ਹੋਮ ਮੇਡ ਫੂਡੀ ਬਸ ਸਭ ਵਧੀਆ-ਵਧੀਆ, ਮੈਂ ਕਿਹਾ ਹੋਮੇਡ ਫੂਡ ਹੀ ਯੂਜ਼ ਕਰਦੇ ਹੋ ਜਾਂ ਫਿਰ ਫਾਸਟ ਫੂਡ?
ਅਸੀਂ ਯੂਜ ਕੀਤਾ ਫੋਗ ਮੇਰਾ ਤੇ ਲਾਈਫ ਸਟਾਈਲ ਏਦਾਂ ਹੋ ਗਿਆ ਕਿ ਹੋਮਮੇਡ ਘਰਦਾ ਰੋਟੀ ਤੇ ਨਾਲ ਲੈ ਜਾਈ ਦੀ ਹੈ ਕੰਮ-ਕੁਮ ਤੇ ਪਰ ਫਿਰ ਉਦਾਂ ਦੇ ਦਿਹਾੜੀ ਭੁੱਖ-ਭੁੱਖ ਲੱਗਦੀ ' ਬਾਹਰੋਂ ਉਹ ਖਾਈਦਾ ਹੈ, ਲੇਕਿਨ ਉਹ ਸਿਰਫ ਐਗਜ਼ ਵਗੈਰਾ ਜਾਂ ਐਗਜ਼ ਖਾ ਲਿਆ
ਹਾਂ-ਹਾਂ ਉਹ ਤਾਂ ਉਹ ਤਾਂ ਫੇਰ ਠੀਕ ਹੈ ਹਾਂ ਬਾਕੀ ਇਹ ਮੋਮੋਸ ਬਰਗਰ ਜਿਹੜੇ ਫਾਸਟ ਫੂਡ ਹੁੰਦੇ ਨੇ ਇਹਨੂੰ ਤੇ ਅਵੋਇਡ ਕਰ ਰਹੇ ਹੈ ਨਾ
ਇਹ ਤੇ ਬਹੁਤ ਅਵੋਇਡ ਇਥੇ ਜਿੱਦਾਂ ਵੀ ਦੋਸਤ ਆ ਗਿਆ ਤੇ ਉਹਦੇ ਨਾਲ ਚਲੋ ਖਾ ਲਿਆ ਕਦੀ ਕੋਈ ਘਰ ਮੰਗਵਾ ਲਿਆ ਕਿਸੇ ਨੇ ਫਿਰ ਇੱਕ ਅੱਧੇ ਮਹੀਨੇ ਚ ਇੱਕ ਅੱਧੀ ਵਾਰੀ ਜਾਂ ਫਿਰ ਦੋ ਵਾਰੀ ਖਾ ਲਿਆ
ਦੋ ਵਾਰ ਹੋ ਜੇ ਤਾਂ ਫਿਰ ਕੋਈ ਨਹੀਂ ਇੰਨੀ ਤੇ ਅਗਰ ਆਪਾਂ ਵੀ ਦੋ ਦੋ ਤਿੰਨ ਤਿੰਨ ਵਾਰ ਖਾ ਰਹੇ ਤੇ ਫਿਰ ਤੋਂ ਬਹੁਤ ਬਹੁਤ ਨੁਕਸਾਨ ਕਰੇਗਾ ਬਹੁਤ ਹਾਮਫੁੱਲ ਫਿਰ ਆਪਣੀ ਬੋਡੀ ਦੇ ਇਸ 'ਤੇ
ਹਾਂਜੀ ਹਾਂਜੀ ਉਹ ਇੱਕ ਮੇਨ ਚੀਜ਼ ਮੈਦਾ ਮੈਦੇ ਦੇ ਅੰਦਰ ਨਾ ਤੇ ਫਾਈਬਰ ਹੁੰਦਾ ਨਾ ਪ੍ਰੋਟੀਨ
ਬਿਲਕੁਲ ਨਾ ਪ੍ਰੋਟੀਨ ਨਾ ਉਕਾਰ ਕੁਛ ਨਹੀਂ ਹੁੰਦਾ ਭਾਈ ਸਟਾਕਸ ਹੁੰਦੇ ਹੁਣ ਬਸ ਮੋਟਾਪਾ ਵਧਾਉਂਦਾ ਚਰਬੀ ਵੀ ਵਧਾਉਂਦਾ
ਹਾਂਜੀ ਹਾਂਜੀ ਦੱਸੋ ਇਹਦੇ ਨਾਲ ਬਸ ਫੈਟ ਹੀ ਕੀਤਾ ਹੈ ਪਰ ਲੋਕੀ ਅੱਜ ਕੱਲ
ਪਰ ਆਪ ਦੇਖ ਲਓ ਮੈਂਨੇ ਨਾ ਮਤਲਬ ਮੈਂਨੇ ਮਤਲਬ ਇਹ ਨੋਟਿਸ ਕੀਤਾ ਹੈ ਕਿ ਜੋ ਬੱਚੇ ਹੁੰਦੇ ਨਾਲ ਇਤਨਾ ਫਾਸਟ ਫੂਡ ਖਾਂਦੇ ਨੇ ਪਰ ਪਤਾ ਹੀ ਨਹੀਂ ਯਾਰ ਇੱਦਾਂ ਕਿਉਂ ਮਤਲਬ ਬੱਚੇ ਇੰਨਾ ਕਿਉਂ ਇਨਵੋਲਵ ਹੋ ਰਿਹਾ ਇਸ ਫਾਸਟ ਫੂਡ 'ਚ ਮਤਲਬ ਕਿਉਂ ਫਾਸਟ ਫੂਡ ਇਦਾਂ ਕਿਉਂ ਖਾ ਰਹੇ ਨੇ ਕੋਈ ਮੈਂਨੇ ਬੱਚਿਆਂ ਨੂੰ ਦੇਖ ਰਿਹਾ ਹੈ। ਉਹਨਾਂ ਨੂੰ ਬਾਹਰ ਦੀ ਚੀਜ਼ ਖਿਲਾ ਦੋ ਮੋਮੋਸ ਖਿਲਾ ਦੋ ਬਰਗਰ ਖਿਲਾ ਦੋ ਬਟ ਰੋਟੀ ਇੱਕ ਅੱਧੀ ਤੋਂ ਰੋਟੀ ਤੋਂ ਜ਼ਿਆਦਾ ਨਹੀਂ ਖਾਏਗੇ ਉਹ ਹੋਮ ਮੇਡ ਫੂਡ ਕਿੰਨਾ ਵੀ ਵਧੀਆ ਬਣਾ ਲਓ ਬੱਚੇ ਬਿਲਕੁਲ ਵੀ ਨਹੀਂ ਖਾਂਦੇ
ਉਹ ਹੈ ਨਾ ਕਿ ਬਾਹਰ ਬਾਹਰ ਕੀ ਹੁੰਦਾ ਹੈ ਬਾਹਰ ਦੀ ਜੁੜੀ ਖਾਣ ਪੀਣ ਆਉਂਦਾ ਉਹਦੇ ਅੰਦਰ ਆਰਟੀਫਿਸ਼ਲ ਫਲੇਵਰ ਹੁੰਦੇ ਨੇ ਪਰ ਮੇਨ ਚੀਜ਼ ਕਿ ਉਹ ਫਲੇਵਰਸ ਨੇ ਜਿਹੜੇ ਡਾਈਆਂ ਯੂਜ ਹੁੰਦੀਆਂ ਨੇ ਜਿਹੜੀਆਂ ਉਹ ਬਹੁਤ ਹਾਮਫੁਲ ਹੈ ਉਹ ਉਹਦੇ ਨਾਲ ਕੀ ਬੰਦੇ ਨੂੰ ਹੁੰਦਾ ਹੈ ਕਿ ਟੇਸਟ ਆ ਜਾਂਦਾ ਹੈ ਜੀਵ ਦੇ ਉੱਤੇ ਉਹ ਸਾਇੰਟਿਸਟ ਜਿਹੜੇ ਨੇ ਵੱਡੇ ਵੱਡੇ ਉਹ ਟੈਸਟ ਕਰਦੇ ਨੇ ਪਹਿਲੇ ਬਹੁਤ ਕਿ ਇਨਸਾਨ ਦੀ ਜੀਵ ਨੂੰ ਕਿਹੜੀ ਚੀਜ਼ ਅਸੀਂ ਲਾਈਏ ਜਿਹੜੀ ਕਿ ਉਹ ਬਾਰ ਬਾਰ ਖਾਣ ਨੂੰ ਜੀ ਕਰਦਾ ਵੇ
ਸਹੀ
ਕਿ ਬਸ ਇਨਸਾਨ ਟੇਸਟ ਕਰਦਾ ਹੈ ਤੇ ਕਦੀ ਸਵਾਦ ਪੈ ਜਾਂਦਾ ਪੁੱਛਣਾ ਵੀ ਹੁੰਦਾ ਰੋਟੀ ਦੀ ਜਿਹੜੀ ਤਲਬ ਹੁੰਦੀ ਹੈ ਜਿਹੜੀ ਰੋ ਰੋਟੀ ਖਾਣ ਦੀ ਇੱਛਾ ਹੁੰਦੀ ਉਹ ਮਰ ਜਾਂਦੀ ਹੈ।
ਮਰ ਜਾਂਦੀ ਹੈ ਬਿਲਕੁਲ
ਬਾਹਰੋਂ ਤੁਸੀਂ ਭਾਵੇਂ ਕੁਛ ਇੰਨਾ ਹੀ ਖਾ ਆਇਓ। ਮੋਮੋਸ ਖਾ ਲੋ ਚਾਊਮਨ ਖਾ ਲੋ ਬਰਗਰ ਖਾ ਲੋ ਖਾ ਲੋੋ ਗੇ ਲੇਕਿਨ ਘਰ ਆ ਕੇ ਇੱਕ। ਇੱਕ ਰੋਟੀ ਮੈਂ ਕਿਹਾ ਨਾ ਅੰਦਰ ਲਗਾ ਕੇ ਦਿਖਾਓ।
ਬਿਲਕੁਲ ਮੈਨੇ ਮੇਰੀ। ਮੈਂਨੇ ਤਾਂ ਇੱਕ ਚੀਜ਼ ਔਰ ਦੇਖੀ ਕਿ ਆਪਣਾ ਫਾਸਟ ਫੂਡ ਖਾ ਲਓ ਠੀਕ ਹੈ। ਕਿੰਨਾ ਵੀ ਖਾ ਲਓ ਬਟ ਜੋ ਰੋਟੀ ਢਿੱਡ ਭਰਦੀ ਹੈ, ਨਾ ਜੋ ਰੋਟੀ ਨਾਲ ਆਧਾਰ। ਆਧਾਰ ਹੁੰਦਾ ਨਾ, ਉਹ ਫਾਸਟ ਫੂਡ ਨਾਲ ਬਿਲਕੁਲ ਵੀ ਨਹੀਂ ਹੁੰਦਾ‌। ਆਪ ਫਾਸਟ ਫੂਡ ਖਾ ਲੋ ਦੋ ਘੰਟੇ ਬਾਅਦ ਵਾਪਿਸ ਭੁੱਖ ਲੱਗਣ ਲੱਗ ਜਾਵੇਗੀ।
ਨਹੀਂ ਰੋਟੀ ਵਰਗੀ ਕੋਈ ਚੀਜ਼ ਹੀ ਨਹੀਂ ਬਣੀ ਤੇ।
ਰੋਟੀ ਵਰਗੀ ਕੋਈ ਚੀਜ਼ ਨਹੀਂ ਰੋਟੀ ਆਪ ਤਿੰਨ ਰੋਟੀ ਖਾਓ ਮੈਂ ਕਹਿ ਰਵਾਂ ਪੂਰੇ ਅੱਠ। ਨੌਂ ਘੰਟੇ ਦੇਖਨ ਪੂਰਾ ਅਧਾਰ ਰਏਗਾ ਬਿਲਕੁਲ। ਢਿੱਡ ਬਿਲਕੁਲ ਸਈ ਰਏਗਾ। ਫਾਸਟ ਫੂਡ ਫੇਰ ਖਾਣ ਨਾਲ ਕਦੀ ਕਦੀ ਤੇ ਨਾ ਢਿੱਡ ਵਿੱਚ ਵੀ ਅਲੱਗ ਜਈ ਮਲਬ ਕਿ ਨਾ ਮੈਂ ਫੀਲ ਜਿਆ ਹੁੰਦੈ। ਯਾਰ, ਮੇਰੇ ਅੰਦਰ ਕੁਛ ਮੁ ਚੱਲਦਾ ਪਿਆ ਏ ਕੁਛ ਮਰੋੜ ਜੇ ਪੈ ਰੇ ਨੇ ਜਾਂ ਕੁਛ ਮਲਬ ਓ ਅਲੱਗ ਈ ਫੀਲ ਹੋਰਾ ਏ ਢਿੱਡ ਨੂੰ। ਕਦੀ, ਕਦੀ ਮੈਂ ਮਲਬ ਜਿੱਦਾਂ ਮੈਂ ਵੀ ਕਦੀ ਯਾਰ ਦੋਸਤਾਂ ਨਾ ਕਦੀ, ਕਦੀ ਮੈਂ ਖਾ ਲੈਨਾ ਓ ਨਾ ਮੰਨਥ ਚ ਇੱਕ ਦੋ ਵਾਰ। ਤੇ ਮੈਨੂੰ ਵੀ ਇਦਾਂ ਫੀਲ ਹੁੰਂਦਾ ਕਿ ਯਾਰ ਮੈਂ ਨਾ ਮੇਰੀ ਮਲਬ ਮੈਂ ਗਲਤ ਕਰ ਰਿਆਂ ਮੈਨੂੰ ਤੇ ਬਿਲਕੁਲ ਸੱਚੀ ਕੈ ਮੇਨੂੰ ਬਹੁਤ ਅਵੋਇਡ ਮੈਨੂੰ ਤੇ ਬਓਤ ਬੇਕਾਰ ਲੱਗਦਾ ਫਾਸਟ ਫੂਡ ਮੈਂ ਖਾਂਦਾ ਈ ਨਈ। ਕੋਈ, ਕੋਈ ਕੈਂਦਾ ਵੀ ਏ ਨਾ ਮੈਨੂੰ ਕੋਈ ਕੈਂਦਾ ਵੀ ਏ ਨਾ ਖਾ ਲੋ ਖਾ ਲੋ, ਮੈਂ ਨੀ ਖਾਂਦਾ ਬਿਲਕੁਲ ਕਿਉਂਕਿ ਮੈਨੂੰ ਮੇਰੀ ਫਿਟਨੈਸ ਮੈਨੂੰ ਬੋਡੀ ਨਾ ਬਹੁ ਜ਼ਿਆਦਾ ਈ ਪਿਆਰ ਐ ਮੈਨੂੰ। ਰੋਟੀ ਖਿਲਾ ਤੇ ਯਾਰ ਰੋਟੀ ਖਿਲਾਓ ਅੱਛੀ ਸ ਅਲੀ। ਓਨੇ ਆਪ ਦੇਖ ਲੋ ਪ੍ਰਜੈਂਟ ਟਾਈਮ ਦੇ ਲੋਕ, ਬਾਗ ਬੱਚੇ ਛੋਟੇ ਤੋਂ ਛੋਟੇ ਬੱਚੇ ਕੋਲਡ ਡਰਿੰਕਾ। ਸਟਰਿੰਗ ਆ ਗਈ ਰੈੱਡ ਬੁਲਸ ਆ ਗਈ। ਐ ਕਿ ਨਾਮ ਐ ਪ੍ਰੀਰੇਟਰ ਆ ਗਈ ਇੱਧ ਇੱਧ ਦੀ ਕੋਲਡ ਡਰਿੰਕਾਂ ਡੇਲੀ ਯੂਜ਼ ਕਰ ਰੇ ਨੇ ਡੇਲੀ ਯੂਜ਼। ਠੀਕ ਐ, ਆਪ ਵੀਕ ਚੀ ਇੱਕ ਵਾਰੀ ਯੂਜ ਕਰ ਰੇ ਓ ਠੀਕ ਐ ਬਟ। ਡੇਲੀ ਯੂਜ਼ ਮੈਂ ਕਿਆ।
ਇੱਕ ਦੋ ਵਾਰੀ ਵੀ ਯਾਨੀ ਤੇ ਮੀਨੇ ਚ ਇੱਕ ਇੱਕ ਦੋ ਵਾਰੀ ਵੀ ਆ ਤਿੰਨ ਵਾਰੀ ਖਾ ਲਿਆ, ਏ ਤੇ ਬੱਚੇ ਰੋਜ਼ ਈ ਲੱਗੇ ਰੈਂਦੇ ਨੇ।
ਰੋਜ਼ ਹੀ ਫਾਸਟ ਫੂਡ ਖਾਏਂਗੇ, ਔਰ ਇੱਕ ਕੋਲਡ ਡਰਿੰਕ ਪੀ ਲੀ।
ਉਹ ਬਹੁਤ ਹੀ ਬੇਕਾਰ ਨੇ।
ਬਹੁਤ ਬੇਕਾਰ, ਮੈਂ ਕੈ ਰਾ ਹੂੰ ਇੱਕ ਆਪ ਨੇ ਸੁਨੀ ਓ ਸਟਰਿੰਗ ਆਉਂਦੀ ਜੋ। ਓ ਤੇ ਬਹੁਤ ਹੀ ਗੰਦੀ ਚੀਜ਼ ਐ, ਓ ਰੈੱਡ ਕਲਰ ਦੀ ਮਲਬ ਲੋਕ ਬਹੁ ਪੀਂਦੇ ਨੇ ਖੂਬ।
ਹਾਂਜੀ, ਹਾਂਜੀ ਓ ਬਿਲਕੁਲ ਈ ਅਵੋਇਡ ਕਰਨਾ ਕਿਸੇ ਬੱਚੇ ਨੂੰ ਵੀ ਦੇਖਨਾ ਲਵਾ। ਤੇ ਉਨਾਂ ਨੂੰ ਸਮਝਾਨਾ ਕਿ ਤੁਸੀਂ ਇਦੇ ਪਿੱਛੇ ਦੇ ਇੰਗਰੀਡੀਐਂਟਸ ਪੜ੍ਹੋ ਤੁਸੀਂ ਕੀ ਕੀ ਪਾਇਆ ਦਾ ਏਦੇ ਅੰਦਰ। ਔਰ ਉਨ ਇੰਗ੍ਰਡੀਂਟਸ ਦੇ ਬਾਰੇ ਸਰਚ ਕਰੋ ਕਿ ਕੀ ਕੀ ਪਾਇਆ ਗਿਆ।
ਮੈਂ ਤੇ ਖੁਵਾਂਦਾ ਈ ਨੀ ਮੈਂ ਮੇਰੇ ਬੱਚਿਆਂ ਨੂੰ ਫਾਸਟ ਫੂਡ ਬਿਲਕੁਲ ਈ। ਉ ਬੌਤ ਮਲਬ ਬੌਤ ਮਨ ਵੀ ਕਰਦਾ ਨਾ ਉਨਾਂ ਦਾ ਮੈਂ ਨੀ ਮੈਂ ਕਹਿਨਾ ਕੀ ਏ ਘਰ ਲੇਆ, ਘਰ ਬਣਾ ਲੋ। ਮੈਂ ਠੀਕ ਏ ਘਰ ਬਣਾ ਲੈ ਸਭ ਤੋਂ ਬੈਸਟ ਐ। ਬਈ ਬਾਅਰ ਦੇ ਕੀ ਏ ਮੇਨ ਚੀਜ਼ ਹੁੰਦਾ ਐ, ਓਂਦੇ ਕੋਲ ਓਇਲ। ਕਿੰਨੇ ਦਿਨ ਦਾ ਯੂਜ਼ ਕਰ ਰੇ ਕੁਛ ਪਤਾ ਨੀ ਆਪਾਂ ਨੂੰ।
ਹਾਂ।
ਓਥੇ ਤੇ ਸਫ਼ਾਈ, ਸਫੂਈ ਦਾ ਕੁਛ ਪਤਾ ਨਈ ਕਿੱਦਾ ਆ ਆਪ ਘਰ ਲਿਆਓ। ਘਰ ਬਨਾ ਲੋ ਔਰ ਕੀ ਬਟ ਓ ਵੀ ਜ਼ਿਆਦਾ ਨੀ ਵੀਕ 'ਚ ਇੱਕ ਵਾਰ ਖਾ ਲਿਆ ਤਾਂ ਠੀਕ ਐ।
ਹਾਂਜੀ, ਹਾਂਜੀ ਨਈ ਅੱਜ ਕਲ ਤੇ ਆਲਟਰਨੇਟਿਵ ਵੀ ਕਾਫੀ ਆ ਗਏ ਨੇ ਕਿ ਤੁਸੀਂ ਜੇ ਪਾਸਤਾ, ਪੂਸਤਾ ਖਾਣ ਦੇ ਸ਼ੁਕੀਨ ਓ। ਤੇ ਸੂਜੀ ਦੇ ਪਾਸ਼ਤਾ ਆ ਗੇ ਨੇ ਮੈਂਕਰੋਨੀ ਸੂਜੀ ਦੇ। ਕਵਾਲਟਰਨੇਟਿਵ ਵੀ ਆ ਈ ਰਏ ਨੇ ਮਾਰਕੀਟ
ਹਾਂ, ਬਿਲਕੁਲ ਆ ਰੇ ਨੇ ਮਤਲਬ ਐ ਨਾ ਮੈਂ ਮੈਂ ਸਾਮੀ ਮ ਜਿੱਦਾਂ ਮੈਂ ਸਾਮੀ ਨਾ ਅਕੈਡਮੀ ਐ ਮੇਰੀ ਬੋਲੀ ਤੇ ਮੈਂ ਕੋਚਿੰਗ ਦੇਨਾ। ਤੇ ਮੇਰੇ ਕੋਲ ਬੱਚਾ ਆਉਂਦਾ ਇੱਕ ਉਹ ਉਹਦੀ ਉਮਰ ਲਾਸਟ ਅੱਠ ਸਾਲ ਦੀ ਹੈ ਬਟ ਉਹਦੇ ਝੂਠਹੇਠ ਨਾ ਕਮ ਸੇ ਕਮ ਪੈਂਤੀਸ ਪੈਂਤੀਸ ਸ ਕਿਲੋ ਹ ਦਾ ਵੇਟ ਹੈ ਉਹਦੀ ਜੋ ਸਾਈਡ ਜੋ ਸਾਈਡ ਜੋ ਹੁੰਦੀ ਨਾ ਆਪਣੇ ਵਿੰਗਸ ਹੁੰਦੀ ਹੈ ਉੱਥੋਂ ਦੀ ਇੰਨੀ ਜ਼ਿਆਦਾ ਚਰਬੀ ਲਟਕੀ ਵੀਈ ਹੈ ਮੈਂ ਨਾ ਉੱਨ ਦੇਖ ਕੇ ਹੈਰਾਨ ਹੋ ਜਾਣਾ
ਹੈਨਾ
ਮੈਂ ਉਦੇ ਕੋ ਪੁੱਛਿਆ ਇੰਨੀ ਛੋਟੀ ਏਜ ਚ ਹੋਰ ਇੰਨਾ ਮੋਟਾ ਹੈ ਉਹ ਅਤੇ ਮੈਂ ਉਹਦੇ ਕੋਲ ਪੁੱਛਿਆ ਕਿ ਫਾਸਟ ਫੂਡ ਖਾਂਦੇ ਸੀ ਕਹਿੰਦਾ ਹਾਂ ਹਾਂ ਮੈਂ ਫਾਸਟ ਫੂਡ ਵਾਲਾ ਖਾਂਦਾ ਸੀ ਮੈਂ ਮੋਮੋਸ ਖਾਂਦਾ ਸੀ ਬਰਗਰ ਮੇਰੀ ਫੇਵਰੇਟ ਹੁੰਦਾ ਸੀ ਡਿਸ਼ ਮੈਂ ਕਿਹਾ ਦੇਖੋ ਹੁਨ ਮਤਲਬ ਇੰਨੇ ਇੰਨੇ ਬੱਚੇ ਮਤਲਬ ਇੰਨਾ ਬਰਗਰ ਇੰਨਾ ਮੋਮੋਜ਼ ਇੰਨਾ ਫਾਸਟ ਫੂਡ ਖਾ ਰਹੇ ਨੇ ਬਟ ਉਹਨਾਂ 'ਚ ਨਾ ਇਹਨਾਂ ਦੇ ਪਿੱਛੇ ਥੋੜ੍ਹਾ ਨਾ ਪੇਰੈਂਟਸ ਦਾ ਵੀ ਉਹ ਹੈ
ਬਹੁਤ ਜਾਆਦਾ ਉਹਨਾਂ ਦੇ ਉੱਤੇ ਹੈ ਹੀ ਹੈ ਨਾ ਕਿ ਉਹ ਉਹ ਵੀ ਕੰਟਰੋਲ ਕਰ ਸਕਦੇ ਨੇ ਕਿ ਹਾਂ ਕਿੱਦਾਂੀਜਾ ਬੰਦੇ ਖਾਰੀ ਜਾ ਰਹੀ ਨੇ ਹੈੌਣ ਖੇਰੋ ਏ ਕਰ ਲੈਣਾ ਬੰਦ ਕਰਦੋ ਕਿਉਂਕਿ ਆਪ ਖਾਂਦੇ ਨੇ ਨਾ ਉਹ ਪਰ ਉਹਨਾਂ ਦੇ ਜਿਹੜੇ ਲਾਈਫ ਜਿਹੜਾ ਉਹਨਾਂ ਨੇ ਗਰੂਨ ਹੋਣਾ ਸੀ ਬਚਪਨ ਤੋਂ ਉਹ ਹੋ ਗਏ ਠੀਕ ਹੈ ਹੁਣ ਬਾਰੀ ਬੱਚਿਆਂ ਦੀ ਹੈ ਉਹ ਪਹਿਲੇ ਜੋ ਚੀਜ਼ਾਂ ਦੀਆਂ ਸੀ ਇੰਗ੍ਰਡੀਅਂਟਸ ਆਉਂਦੇ ਸੀ ਉਹਨੂੰ ਹੈ ਨਹੀਂੀ ਹੁਣ ਸਭ ਕੀ ਹੈ ਮਾਰਕੀਟ ਦੇ ਅੰਦਰ ਸਸਤਾ ਔਰ ਜਲਦੀ ਪਹੁੰਚਾਦ ਚੱਕਰ ਕਿਹਦਾ ਕੰਪ੍ਰੋਮਾਈਜ਼
ਕੰਪ੍ਰੋਮਾਈਜ਼ ਬਿਲਕੁਲ ਬਿਲਕੁਲ ਬਹੁਤ ਮਤਲਬ ਨਾ ਪਹਿਲੇ ਮੰਨ ਲਉ ਕਿ ਬਹੁਤ ਸੋਚ ਸਮਝ ਕੇ ਮਤਲਬ ਬੱਚਿਆਂ ਨੂੰ ਹੈ ਮੰਨ ਲਓ ਕਿ ਆਪਾਂ ਨੂੰ ਬਾਹਰ ਦਾ ਖੀਲਾਣਾ ਪਏਗਾ ਜੋਂ ਬਾਹਰ ਦਾ ਤਾਂ ਮੈਂ ਤਾਂ ਕਹਿਣਾ ਅਵੋਇਡ ਹੀ ਬਿਲਕੁਲ ਹੀ ਘਾਰ ਬਣਾ ਲਓ ਆਪ ਸਭ ਤੋਂ ਬੈਸਟ ਹੈ ਯਾਰ ਹੋਮ ਫੂਡ ਵਰਗੀ ਕੋਈ ਚੀਜ਼ ਨਹੀਂ ਹੈ ਦਾਲ ਰੋਟੀ ਖਾਓ ਸਭ ਤੋਂ ਬੈਸਟ ਏ
ਦ ਬੈਸਟ
ਆਪ ਗ੍ਰੀਨ ਵੈਜੀਟੇਬਲ ਯੂਜ ਕਰੋ ਨਾ ਘਰ ਵਿੱਚ ਗ੍ਰੀਨ ਵੈਜੀਟੇਬਲ ਬਣਾਓ
ਹਮ ਨਹੀਂ ਚਿਕਨ ਬ ਚਿਕਨ ਚਿਕਨ ਮਟਨ ਬਣਾ ਲੋ ਉਹਦੇ ਅੰਦਰ ਵੀ ਬਹੁਤ ਹੈਲਦੀ ਨੇ ਦੋਨੋ ਚੀਜ਼ਾਂ ਐੱਗਜ਼ ਐੱਗਜ ਤੇ ਮੈਂ ਕਹਿੰਣਾ ਸੁਪਰ ਫੂਡ ਨੇ
ਬਿਲਕੁਲ ਬਿਲਕੁਲ
ਏਗਜ਼ ਤੇ ਕੋਈ ਵੀ ਖਾ ਸਕਦਾ ਅੱਧੇ ਘੰਟੇ ਦੇ ਅੰਦਰ ਉਹ ਡਾਇਜਸਟ ਹੋ ਜਾਂਦੇ ਨੇ
ਡਾਈਜੈਸਟ ਹੋ ਜਾਂਦਾ ਹੈ ਬਿਲਕੁਲ ਰ ਉਹ ਇਥੇ ਔਰ ਕੋਈ ਹੈ ਵੀ ਨਹੀਂ ਨੁਕਸਾਨ ਕਰਦਾ ਪਿਆ ਹੋਏ ਹਾਂ ਠੀਕ ਹੈ ਕੋਈ ਜ਼ਿਆਦਾ ਅਗਰ ਜਿੰਦੀ 'ਚ ਜ਼ਿਆਦਾ ਫੈਟ ਹੈਗਾ ਉਹ ਐਗ ਦੇ ਅੰਦਰ ਦੀ ਜੋ ਹੁੰਦੀ ਹੈ ਉਹਨੂੰ ਨਾ ਖਾਓ ਹਾਂ ਯਉਕ ਨਾਕ ਖਾਓ ਉਨੂੰ ਹਟਾ ਲਓ ਬਟ ਮੈਂ ਤਾਂ ਇਹ ਬਹੁਤ ਮਤਲਬ ਐਤਨਸਝਾਂ ਕਿ ਬ ਜਨਾ ਮਤਲਬ ਅੱਜ ਦੇ ਫੇ ਟਾਈਮ ਦੇ ਬੱਚੇਿਹੜੇ ਉਹੇ ਜਿਹੜੀ ਯੂਥ ਚੱਲ ਰਦੀਹੀ ਹੈ ਬਹੁਤ ਮਤਲਬ ਨਾ ਠੇਲਿਆਂ ਤੇ ਦੇਖ ਰਹ ਮੈਂ ਕਿੰਨੇ ਮਿਲ ਭਰੇ ਰਹਿੰਦੇ ਨੇ ਫਾਸਟ ਫੂਡ ਦੇ ਠੇਲਿਆਂ ਤੇ ਬੱਚੇ ਜਿਵੇਂ, ਅੱਜ ਕੱਲ੍ਹ ਜਿਵੇਂ ਅੱਜ ਕੱਲ੍ਹ ਮੈਂਨੇ ਕੋਚਿੰਗ ਚੀਨੀ ਦੇਖ ਕੇ ਨਾ ਬੱਚੇ ਉਨੇ ਦੇ ਨਾ ਠੇਲਿਆਂ ਤੇ ਪਏ ਰਹਿੰਦੇ ਨੇ, ਕੋਈ ਬਰਗਰ ਖਾ ਰਿਹਾ ਹੈ। ਕੋਈ ਮੋਮੋਸ ਖਾ ਰਹੇ,
ਹਾਂ ਗੀ ਗੀ ਕਈਆਂ ਦੀ ਆਦਤ ਹੈ, ਕਈ ਲੋਕੀ ਉਹ ਆਈਸ ਕਰ੍ਰੀਮ ਡੇਲੀ ਖਾਣ ਜਾਂਦੇ ਨੇ ਹੁਣ, ਆਈਸ ਕਰ੍ਰੀਮ ਦੇਖਲਓ ਕਹਿਣ ਨੂੰ ਕਿ ਦੁੱਧ ਨਾਲ ਬੰਨੀਏ ਪਰ ਦੁੱਧ ਓਹਦੇ ਅੰਦਰ ਹੈ ਨਹੀਂਂ
ਹੈ ਨਹੀਂ ਬਿਲਕੁਲ ਹੁਣ ਤੁਸੀਂ ਇੰਨੀ ਜਿਹੀ ਉਮਰ ਅੱਠ ਹੋਈ ਹੁਣ, ਤੁਸੀਂ ਦਸ-ਦਸ ਸਾਲ ਨੌ-ਨੌ ਸਾਲ ਦੀ ਉਮਰ 'ਚ ਤੁਸੀਂ ਫਾਡਪੂਰੀ ਯੂਜ ਕਰ ਰਹੇ ਹੋ ਤੇ ਤੁਸੀਂ ਆਪਣੇ ਆਪ ਤੋਂ ਕੀ ਉਮੀਦ ਰੱਖੋਗੇ ਬਿਮਾਰੀਆਂ ਨਹੀਂ ਲੱਗਣੀ ਭਾਈ, ਮੈਂ ਕਹ ਨੂੰ ਵੀਹ ਪੰਜੀ ਸਾਲ ਤੀਹ ਅਗਰ ਤੀਹ ਸਾਲ ਪੈਂਤੀ ਸਾਲ ਜਦ ਬਿਮਾਰੀਆ ਹੀ ਘੇਰ ਲੇਗੀ ਤੁਹਾਨੂੰ ਜੇ ਅਗਰ ਤੁਸੀਂ ਜ਼ਿਆਦਾ ਹੀ ਫਾਸਟ ਫੂਡ ਦੇ ਖਾਓਗੇ ਜਾਂ ਬਾਹਰ ਦੀਆਂ ਚੀਜ਼ਾਂ ਖਾਓਗੇ, ਕੁਰਕੁਰੇ ਹੁਣ ਕੂ
ਟੋਲ ਨੀ ਕੀਤਾ ਤੈਂ
ਹੁਣ ਕੁਰਕੁਰੇ ਕਿੰਨੀ ਗੰਦੀ ਚੀਜ਼ ਹੈਗੀ ਏ, ਜਿਹੜੇ ਕੁਰਕੁਰੇ ਆਉਂਦੇ ਨੇ
ਹੁਣ, ਅੱਜ ਕੱਲ੍ਹ ਐਵਰੇਜ ਏਜ ਇੰਡੀਅਨ ਦੀ ਜਿਹੜੀ ਉਹ ਪਚਪਨ ਸਾਲ ਰਹਿ ਗਈ।
ਹਾਂ ਬਿਲਕੁਲ ਲਾਸਟ ਪਚਪਨ ਹੈ, ਹੁਣ ਤੀਰੇ ਤੀਰੇ ਪੰਜਾਹ ਜਾਏਗੀ।
ਪਚਪਨ ਸਾਲ ਦਾ ਕੀ ਹੁੰਦਾ, ਪਹਿਲੇ ਲੋਕੀ ਇੱਕ ਸੋ ਦੋ-ਦੋ ਤਿੰਨ- ਤਿੰਨ ਸਾਲ ਦੇ ਹੋ ਜਾਂਦੇ,
ਹਾਂ ਇੱਕ ਸੌ ਪੰਜ ਪੰਜ ਸਾਲ ਦੇ ਪਹਿਲਾ ਦੇਖੇ ਨੇ ਬੰਦੇ
ਮੈਂ ਆਪ ਦੇਖੀ, ਇੱਕ ਸੌ ਅੱਠ ਸਾਲ ਦੀ ਇੱਕ ਲੇਡੀ ਸੀਗੀ ਉਹ ਅੱਠ ਇੱਕ ਸੌ ਅੱਠ ਸਾਲ ਦੀ ਹੋ ਕੇ ਉਹਨਾਂ ਦੀ ਡੈਥ ਹੋਈ ਸੀ।
ਔਰ ਉਹ ਉਹ ਹੋਮਮੇਡ ਫੂਡ ਯੂਜ ਕਰਦੇ ਸੀ। ਉਸ ਟਾਈਮ ਬਾਹਰ ਦਾ ਮਿਲਦਾ ਨਹੀਂ ਸੀ, ਉਹ ਜਾਣਦੇ ਨਹੀਂ ਸੀ ਬਰਗਰ ਕੀ ਹੁੰਦਾ ਹੈ, ਮੋਮ ਹੋਣੇ ਵੀ ਜਿਹੜੇ ਪੁਰਾਣੇ ਲੋਕ ਹੈਗੇ ਨੇ ਉਹਨਾਂ ਕੋਲੋਂ ਪੁੱਛੋ ਕਿ ਬਰਗਰ ਕੀ ਹੁੰਦਾ ਹੈ, ਪੀਜ਼ਾ ਕੀ ਹੁੰਦਾ ਉਹ ਜਾਣਦੇ ਹੀ ਨਹੀਂ ਕਿ, ਆਪਾਂ ਜਾਂਦੇ ਨਹੀਂ